ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ?
ਬਸ ਠੀਕ ਹੈ ਜੀ, ਤੁਸੀਂ ਸੁਣਾਓ?
ਵਧੀਆ, ਤੁਸੀ ਦੱਸੋ ਤੁਸੀਂ ਠੀਕ ਹੋ?
ਹਾਂਜੀ- ਹਾਂਜੀ
ਘਰ ਪਰਿਵਾਰ ਸਭ ਠੀਕ ਹੈ
ਹਾਂਜੀ- ਹਾਂਜੀ ਸਭ ਵਧੀਆ ਜੀ।
ਹੋਰ ਕੀ ਕਰ ਰਹੇ ਸੀ?
ਕੁਛ ਨੀ ਬਸ ਜੀ, ਕੰਮ ਨਬੇੜ ਕੇ ਬੈਠੇ ਹੀ ਸੀ ਹਜੇ।
ਅੱਛਾ ਹੂੰ ਮੈਂ ਵੀ ਫਰੀ ਸੀ ਮੈਂ ਕਿਆ ਚਲੋ ਦੀਦੀ ਨੂੰ ਫੋਨ ਕਰਾਂ। ਪੁੱਛਾਂ ਬੜੇ ਦਿਨ ਹੋਗੇ ਗੱਲ ਨੀ ਹੋਈ ਤੁਹਾਡੇ ਨਾਲ
ਅੱਛਾ ਜੀ।
ਹਾਂ ਹੋਰ ਸੁਣਾਓ ਤੁਸੀਂ
ਹੋਰ
ਤੁਸੀਂ ਸ਼ੋਪਿੰਗ ਕਰਨ ਗਏ ਸੀ ਤੁਸੀਂ ਮੈਨ ਦੋ ਦਸ ਪੰਜ ਦਿਨ ਪੈਲੇ ਕਹਿ ਰਏ ਸੀ ਮੈਂ ਸ਼ੋਪਿੰਗ ਕਰਨ ਜਾਣਾ ਹੈ ਕਰ ਰਏ ਸੀ ਤੁਸੀਂ ਸ਼ੋਪਿੰਗ
ਹਾਂਜੀ ਗਏ ਸੀ ਕਰ ਆਏ ਸੀ ਸ਼ੋਪਿੰਗ
ਅੱਛਾ ਕਿੱਥੋਂ ਕਰਕੇ ਆਏ ਓ ਸ਼ੋਪ ਓ ਕੀਤੀਆਂ ਹੀ ਆ ਮੋਲ ਵਗੈਰਾ ਗਏ ਸੀ।
ਸ਼ੋਪ ਤੋਂ ਵੀ ਗਏ ਸੀ ਤੇ ਮੋਲ ਵੀ ਗਏ ਆਂ ਔਨਲਾਈਨ ਵੀ ਕੁਛ ਬੋਤ ਥੋੜਾ ਬੋਤਾ ਦੇੇਖ ਲਿਆ ਸੀ।
ਅੱਛਾ
ਹਾਂਜੀ-ਹਾਂਜੀ
ਤੇ ਮੋਲ 'ਚ ਔਫਰ ਲੱਗਦੀ ਐ ਤੁਹਾਡੇ ਉੱਧਰ
ਹਾਂਜੀ ਮੋਲ 'ਚ ਔਫਰ ਵੀ ਲੱਗਦੀਆਂ ਨੇ।
ਅੱਛਾ
ਹਾਂਜੀ- ਹਾਂਜੀ ਬੈਸਟ ਹੁੰਦੇ ਆ ਵਧੀਆ ਕੁਆਲਿਟੀ ਹੁੰਦੀ ਹੈ।
ਹਾਂਜੀ
ਵਧੀਆ ਕੁਆਲਿਟੀ ਹੁੰਦੀਆਂ ਨੇ।
ਅੱਛਾ ਜੀ ਅੱਛਾ
ਹਾਂਜੀ
ਮੈਂ ਕਿਆ ਤਾਂਹੀ ਮੈਂ ਕਿਆ ਦੀਦੀ ਨੂੰ ਪੁੱਛਾਂ ਉਹ ਸ਼ੋਪਿੰਗ ਕਰਨ ਗਏ ਸੀ ਕਰ ਰਏ ਐਂ। ਫਿਰ ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਸ਼ੋਪਿੰਗ ਕਰਨ ਹਾਂ।
ਹੋਰ ਸੁਣਾਓ ਤੁਸੀਂ
ਬਸ ਠੀਕ ਐ ਜੀ।
ਹੋਰ ਸੋਸ਼ਲ ਮੀਡੀਆ ਯੂਜ ਕਰਦੇ ਓ।
ਹਾਂਜੀ ਸੋਸ਼ਲ ਮੀਡੀਆ ਯੂਜ ਕਰੀਦਾ ਤੇ ਵਧੀਆ ਚੀਜ਼ਾਂ ਵੀ ਨੇ ਕੁਝ ਗਲਤ ਵੀ ਨੇ ਦੇਖੋ। ਮੈਂ ਦੇਖ ਰਹੀ ਸੀ ਰੀਲ ਵਗੈਰਾ
ਅੱਛਾ
ਕਿ ਮਤਲਬ ਗੰਦ ਪਾਇਆ ਹੋਇਆ।
ਹਾਂ ਸਹੀ ਕਹਿ ਰਏ ਹੋ ਇਹ ਬਿਲਕੁਲ ਸਹੀ ਕਹਿ ਰਏ ਹੋ ਕਈ ਤਾਂ ਬਹੁਤ ਅੱਛੀ ਰੀਲਸ ਬਣਾਣੇ ਐਂ। ਕਈ ਬਿਲਕੁਲ ਹੀ ਬੇਕਾਰ ਬਣਾਣੇ ਓ ਦੇਖਣ ਤੇ ਵੀ ਨਹੀ ਮਨ ਕਰਦਾ।
ਹਾਂਜੀ
ਅ ਅੱਛਾ ਅਗਰ ਬੱਚਿਆਂ ਦੇ ਹੱਥ 'ਚ ਮੋਬਾਇਲ ਆ ਉਹ ਤੇ ਫਟਾਫਟ ਰੀਲਾਂ ਚਲਾਈ ਜਾਣਗੇ।
ਹੂੰ
ਉਹਨਾਂ ਨੂੰ ਇਹ ਨੀ ਲੋਕਾਂ ਨੂੰ ਸ਼ਰਮ ਆਂਦੀ ਕਿ ਬੱਚੇ ਵੀ ਦੇਖ ਰਏ ਐ।
ਹਾਂਜੀ
ਸਹੀ ਏ ਨਾ।
ਅੱਜ ਕੱਲ ਤਾਂ ਬਹੁਤ ਜਾਦਾ ਨਾ ਬ ਗੰਦ ਪਾਇਆ ਦੇਖੋ ਵਧੀਆ ਚੀਜ਼ਾਂ ਵੀ ਨੇ। ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਜੇ ਆਪਾਂ ਵਧੀਆ ਤਰੀਕੇ ਨਾਲ ਵਰਤੀਏ
ਹਾਂਜੀ ਇਹ ਤੇ ਹੈ ਹੀ ਹੈ।
ਹਾਂਜੀ ਹਾਂਜੀ ਜਿਵੇਂ ਯੂਟਿਊਬ ਤੇ ਲਗਾ ਲਓ ਬਹੁਤ ਕੁਛ, ਆਪਾਂ ਉਹ ਤੋਂ ਦੇਖ ਕੇ ਘਰ ਬਣਾ ਸਕਦੇ ਹਾਂ ਚੀਜ਼ਾਂ ਖਾਣ ਪੀਣ ਦੀਆਂ ਬਹੁਤ ਕੁਛ ਸਿੱਖਣ ਨੂੰ ਵੀ ਮਿਲਦਾ ਆਪਾਂ ਨੂੰ
ਬਿਲਕੁਲ ਔਰ ਬ ਬੱਚਿਆਂ ਦੀ ਪੜ੍ਹਾਈ ਵਾਸਤੇ ਵੀ ਅੱਛਾ ਹੈ, ਕਈ ਵਾਰ ਕੁਛ ਬੱਚਿਆਂ ਨੂੰ ਸਮਝ ਨਹੀਂ ਆ ਰਿਹਾ ਹੁੰਦਾ, ਉਹ ਯੂਟਿਊਬ ਤੇ ਸਰਚ ਕਰਦੇ ਨੇ ਨਾਲ ਹੀ ਦਾ ਆ ਜਾਂਦਾ
ਹਮ ਉਹਦੇ ਤੇ ਸਭ ਕੁਛ ਆ ਜਾਂਦਾ ਕਿ ਬੱਚੇ ਵਧੀਆ ਤਰੀਕੇ ਨਾਲ ਸਮਝ ਸਕਦੇ ਨੇ ਉਹਦੇ ਤੋਂ
ਹਾਂ ਉਹ ਨਾਲੇ ਕਿ ਕਹਿੰਦੇ ਨੇ ਪਤਾ ਚੱਲ ਰਹਿੰਦਾ ਹੈ, ਕਿੱਥੇ, ਕਿਹੜੇ ਸ਼ਹਿਰ ਚ ਕੀ ਹੋ ਰਿਹਾ ਹੈ। ਔਰ ਕਿੱਥੇ ਫੇਮਸ ਚੀਜ਼ਾਂ ਫਿਰ ਘੁੰਮਣ ਚ ਆਸਾਨੀ ਵੀ ਆਉਂਦੀ ਹੈ ਕਿ ਅਸੀਂ ਆਰਾਮ ਨਾਲ ਜਾ ਸਕਦੇ ਹਾਂ ਉਸ ਜਗ੍ਹਾ ਤੇ,
ਹਾਂਜੀ ਹਾਂਜੀ
ਹਮ ਫਾਇਦੇ ਵੀ ਨੇ ਤੇ ਨੁਕਸਾਨ ਵੀ ਨੇ ਸੋਸ਼ਲ ਮੀਡੀਆ ਦੇ
ਹਾਂਜੀ, ਹਾਂਜੀ, ਹੁਣ ਸਾਡੇ ਆਸ ਪਾਸ ਕੀ ਹੋ ਰਿਹਾ ਹੈ, ਕੀ ਨਹੀਂ ਨਿਊਜ਼ ਵਗੈਰਾ ਸਭ ਕੁਛ ਹੁਣ ਆਪਾਂ ਦੇਖ ਸਕਦੇ ਹਾਂ ਸੋਸ਼ਲ ਮੀਡੀਆ ਤੇ ਵਧੀਆ ਦਿਖਾਉਣ ਦੇ ਨੇ, ਬਟ ਹੁਣ ਕਈ ਗ਼ਲਤ ਵੀ ਵਰਤਦੇ ਨੇ
ਹਮ
ਇਹ ਤਾਂ ਹੁਣ ਬੱਚਿਆਂ ਕੋਲ ਕਈ ਵਾਰੀ ਆਪਾਂ ਨੂੰ ਵੀ ਬਹਿਣਾ ਪੈਂਦਾ ਹੈ ਅੱਜ ਕੱਲ ਸੈਟਿੰਗਾਂ ਵੀ ਬਥੇਰੀਆਂ ਹੋ ਗਈਆਂ ਕਿਵੇਂ ਸੈਟਿੰਗ ਕਰਦੋ ਬੱਚਿਆਂ ਵਾਸਤੇੇ ਜੇ ਮੋਬਾਇਲ ਦੇਖਣਾ ਹੈ।
ਹਾਂ
ਹੂੰ
ਇਹ ਤੇ ਹੈ ਹੀ ਹੈ, ਪਰ ਬੱਚੇ ਅੱਜ ਕੱਲ ਜ਼ਿਆਦਾ ਸਾਡੇ ਤੋਂ ਤੇਜ਼ ਨੇ
ਹਾਂਜੀ
ਉਹ ਯੂਟਿਊਬ ਤੇ ਸਰਚ ਕਰਦੇ ਨੇ, ਮੋਬਾਇਲ ਚ ਕਿਵੇਂ ਚੀਜ਼ਾਂ ਖੋਲਣੀਆਂ, ਉਹ ਮਿੰਟ ਚ ਖੁੱਲ ਜਾਂਦੀਆਂ
ਹਮ ਬੱਚਿਆਂ ਨੂੰ ਜਿਆਦਾ ਪਤਾ
ਹਾਂ, ਸਾਡੇ ਵਰਗਿਆਂ ਨੂੰ ਘੱਟ ਪਤਾ ਹੋਏਗਾ
ਹਾਂਜੀ
ਇਹ ਹੈ ਨਾ ਹੋਰ ਸੁਣਾਓ, ਤੁਸੀਂ ਆਪਣੇ ਬੱਚਿਆਂ ਨੂੰ ਲਗਾ ਰੱਖਿਆ ਕੋਈ ਗੇਮ ਵਗੈਰਾ ਚ'
ਹਾਂਜੀ, ਬੱਚੇ ਜਾਂਦੇ ਨੇ ਹੋਕੀ ਵਗੈਰਾ ਖੇਡਦੇ ਨੇ ਪਰ ਮੋਬਾਇਲ ਫੇਰ ਵੀ ਉਹਨਾ ਨੂੰ ਚਾਹੀਦੇ ਨੇ,
ਹਾਂ
ਹਮ
ਮੇਰੀ ਇੱਕ ਫਰੈਂਡ ਸੀ, ਉਹ ਦੱਸ ਰਹੀ ਸੀ, ਕਹਿੰਦੀ ਅਸੀਂ ਆਪਣੇ ਬੱਚਿਆਂ ਨੂੰ ਬਿਲਕੁਲ ਵੀ ਮੋਬਾਇਲ ਨੀ ਦੇ ਰੱਖਿਆ ਬਿਲਕੁਲ ਵੀ ਕਹਿੰਦੀ ਅ ਜੋ ਕੰਮ ਕਰਨਾ ਸਿਰਫ਼ ਅਸੀਂ ਆਪ ਥੋੜ੍ਹੀ ਦੇਰ ਕੋਲ ਬੈਠਦੇ ਹਾਂ। ਸਾਡੇ ਸਾਹਮਣੇ ਕੰਮ ਕਰੋ।
ਹੂੰ
ਮੈਂ ਕਿਹਾ ਫੇਰ ਤਾਂ ਤੁਸੀਂ ਬਹੁਤ ਅੱਛੇ ਹੋ
ਹਾਂਜੀ ਹਾਂ।
ਮੈਂ ਕਿਹਾ ਅੱਜ- ਕੱਲ ਦੇ ਟਾਈਮ 'ਚ ਬੱਚੇ ਕਹਿੰਦੇ ਆ ਸਾਡੇ ਕੋਲ ਪਰਸਨਲ ਮੋਬਾਇਲ ਹੋਣਾ ਚਾਹੀਦਾ ਹੈ।
ਹਾਂਜੀ, ਹੁਣ ਜਿਵੇਂ ਛੁੱਟੀਆਂ ਸੀ ਬੱਚਿਆਂ ਨੂੰ ਬਹੁਤ। ਕੰਮ ਨਾ ਜਿਵੇਂ ਪ੍ਰੋਜੈਕਟ ਮਿਲੇ ਹੋਏ ਸੀ ਹੁਣ ਆਪਾਂ ਨੂੰ ਤਾਂ ਪਤਾ ਨੀ ਹੁੰਦਾ ਬੱਚਿਆਂ ਨੇ ਸਰਚ ਕਰਕੇ ਬਹੁਤ ਵਧੀਆ- ਵਧੀਆ ਚੀਜ਼ਾਂ ਬਣਾਈਆਂ।
ਹਾਂ।
ਜ਼ਿਆਦਾਤਰ ਕੰਮ ਵੀ ਮੋਬਾਇਲ 'ਚ ਔਨਲਾਈਨ।
ਮੋਬਾਇਲ। ਹਾਂ ਬਿਲਕੁਲ- ਬਿਲਕੁਲ ਐ ਮੇਰੇ ਬੇਟੇ ਦੀਆਂ ਵੀ ਛੁੱਟੀਆਂ ਸੀ, ਹਜੇ ਉਹ ਫਸਟ ਕਲਾਸ 'ਚ ਹੈ। ਮੈਡਮ ਨੇ ਪ੍ਰੋਜੈਕਟ ਦੇ ਰੱਖੇ ਆ ਵੱਡੀ ਕਲਾਸਾਂ ਵਾਲੇ। ਉਹ ਬੱਚਾ ਥੋੜ੍ਹਾ ਬਣਾਏਗਾ, ਬਣਾਉਣੇ ਤਾਂ ਮਾਂ- ਪਿਓ ਨੂੰ ਹੀ ਪੈਣਗੇ।
ਹਾਂਜੀ, ਹਾਂਜੀ ਬਸ।
ਇੰਨੀਆਂ ਛੁੱਟੀਆਂ ਨੀ ਸੀ। ਜਿੰਨੇ ਪ੍ਰੋਜੈਕਟ ਦੇ ਰੱਖੇ ਸੀ। ਉਸ ਤੋਂ ਇਲਾਵਾ ਕੰਮ ਅਲੱਗ ਦੇ ਰੱਖਿਆ ਸੀ।
ਹਾਂਜੀ। ਇਹ ਤਾਂ ਹੈ।
ਹੁੰ।
ਸਾਰੇ ਪਾਸੇ ਹੁਣ ਦੇਖਣਾ ਵੀ ਪੈਂਦਾ ਹੈ। ਇਹ ਵੀ ਚੀਜ਼ਾਂ ਜ਼ਰੂਰੀ ਨੇ। ਸਾਨੂੰ ਪਤਾ ਕੀ- ਕੀ ਹੋ ਰਿਹਾ ਹੈ।
ਹਾਂਜੀ -ਹਾਂਜੀ ਹੁਣ ਤਾਂ ਇਹ ਅੱਗੋਂ, ਏ ਆਈ ਦਾ ਜ਼ਮਾਨਾ ਆ ਗਿਆ।
ਹਾਂਜੀ।
ਏ ਆਈ ਤੇ ਸਭ ਕੁਛ ਹੋਣ ਲੱਗ ਗਿਆ ਹੁਣ ਤਾਂ।
ਹੂੰ।
ਕਈ ਸਕੂਲਾਂ 'ਚ ਤੇ ਸਬਜੈਕਟ ਵੀ ਏ ਆਈ ਦਾ ਆ ਗਿਆ।
ਹਾਂਜੀ।
ਹੂੰ।
ਹੁਣ ਇਹ ਏ ਆਈ ਦੀਓ ਜਿਆਦਾ ਕਰ ਰਹੇ ਨੇ। ਕਈ ਗਲਤ ਵੀ ਇਸਤੇਮਾਲ ਕਰ ਰਹੇ ਨੇ। ਕਿਸੇ ਦੇ ਜਿਵੇਂ ਬੋਡੀ ਹੋਰ ਹੁੰਦੀ ਹੈ, ਫੇਸ ਹੋਰ ਹੈ।
ਹਾਂ -ਹਾਂ -ਹਾਂ ਉਹ ਗ਼ਲਤ ਯੂਜ ਕਰ ਰਹੇ ਨੇ।
ਹਾਂਜੀ- ਹਾਂਜੀ।
ਇਹਨਾਂ।
ਜਿੰਨੇ ਵੀ ਚਲੋ ਬਣਾਇਆ ਸੀ, ਉਹਨੇ ਬਣਾਇਆ। ਕਿ ਹਾਂ ਸਾਡੇ ਅਸੀਂ ਅੱਗੇ ਵਧੀਏ, ਬਟ ਨਹੀਂ ਗ਼ਲਤ ਹੋ ਰਿਹਾ ਹੈ।
ਗ਼ਲਤ ਹੋ ਰਿਹਾ, ਬਹੁਤ ਗ਼ਲਤ ਹੋ ਰਿਹਾ ਹੈ, ਕਈ ਵਾਰ ਬੋਡੀ ਕਿਸੇ ਹੋਰ ਦੀ ਹੁੰਦੀ ਹੈ ਫੇਸ। ਕਿਸੇ ਹੋਰ ਦਾ ਹੁੰਦਾ, ਉਹ, ਉਹ ਬੰਦਾ ਫਸ ਜਾਂਦਾ ਹੈ।
ਹਾਂਜੀ।
ਉਹੀ ਹੈ ਨਾ, ਕਹਿੰਦੇ ਆ ਮੋਬਾਇਲ ਦੇ। ਫਾਇਦੇ ਵੀ ਹੈ। ਇਹਨਾਂ ਚੀਜ਼ਾਂ ਦੇ ਨੁਕਸਾਨ ਵੀ ਬਹੁਤ ਹੈ।
ਹਾਂਜੀ, ਹੁਣ ਏ ਆਈ ਬੱਚੇ। ਕਿਵੇ ਦੇ ਅ, ਕੋਈ ਆਪਣਾ ਕੰਮ ਵੀ ਦੇਖਦੇ ਨਾ ਇਹਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਉਂਦਾ ਵੀ ਹੈ। ਹੁਣ ਆਪਾਂ ਨੂੰ ਅ ਕਈ ਵਾਰੀ ਕੋਈ ਆਪ। ਆਪਾਂ ਜਾ ਨਹੀਂ ਸਕਦੇ ਕਿ ਬਿਮਾਰ ਹੋ ਗਏ ਜਾਂ ਕੁੱਛ ਹੈ, ਰਾਤ ਦੇ ਟਾਈਮ।
ਹਾਂਜੀ।
ਵਧੀਆ ਤਰੀਕੇ ਨਾਲ, ਆਪਾਂ ਨੂੰ। ਔਰ ਆਪਾਂ ਘਰ ਬਣਾ ਸਕਦੇ ਹਾਂ ਕੋਈ ਵੀ ਚੀਜ਼ਾਂ।
ਹਾਂਜੀ ਹਾਂਜੀ ਹਾਂਜੀ।
ਹਾਂਜੀ। ਹੂੰ
ਹੋਰ ਸੁਣਾਓ ਜੀ।
ਬਸ ਜੀ।
ਹੋ ਸਬਜੀ ਬਣਾ ਲਈ ਤੁਸੀਂ।
ਨਹੀਂ ਜੀ ਹਜੇ ਬਸ ਕਰਨਾ ਈ ਆ ਕੰਮ ਕੁਮ।
ਅੱਛਾ - ਅੱਛਾ।
ਹਾਂਜੀ।
ਹਾਂ ਹੁਣੇ ਬੱਚਿਆਂ ਦਾ ਟਾਈਮ ਹੋ, ਜਾਵੇਗਾ ਸਕੂਲ ਦਾ। ਹੂੰ ਹੋਰ ਸੁਣਾਓ ਤੁਸੀਂ ਗਏ ਨੀ ਕਿੱਥੇ ਘੁੰਮਣ ਹ। ਹਾਂ ਦੇਖੇਗੇ ਅੱਜ ਦਾ ਕੀ ਹੋਇਆ ਸੀ‌।
ਹਾਂਜੀ।
ਇਹ ਹੈ ਨੇ।
ਹੂੰ
ਹੋਰ ਸ਼ਾਮ ਨੂੰ ਸੈਰ ਵਗੈਰਾ ਹਾਂਜੀ‌।
ਸੋਨਦੇ ਵੀ ਫਿਰ ਲੇਟ ਨੇ ਬੱਚੇ, ਜਿਵੇਂ ਥੱਕੇ ਹੁੰਦੇ ਨੇ ਨਾ ਫਿਰ ਨਹੀਂ ਮੋਬਾਇਲ। ਚਾਹੀਦਾ ਹੀ ਚਾਹੀਦਾ, ਜਿੰਨਾ ਮਰਜ਼ੀ ਥੱਕੇ ਹੋ।
ਉਹ ਅੱਖਾਂ ਥੱਕ ਜਾਣਗੀਆਂ, ਦੇਖ ਦੇਖ ਕੇ ਪਰ ਮੋਬਾਇਲ ਨਹੀਂ ਛੱਡਣਗੇ।
ਨਾ ਹੋਰ ਕੋਈ ਕੰਮ ਕਹਿ ਦਾਂਗੇ ਨਾ ਫਿਰ ਕਹਿਣਗੇ, ਫਿਰ ਅਸੀਂ ਆਉਣ ਲੱਗਿਆ ਥੱਕ ਗਿਆ ਸੀ।
ਹਾਂ ਸਹੀ ਕਹਿ ਰਹੇ ਹੋ, ਤੁਸੀਂ ਇਹ ਗੱਲ ਤੇ ਬਿਲਕੁਲ ਸਹੀ ਕਹਿ ਰਹੇ ਹੋ।
ਹਾਂਜੀ। ਹਾਂ।
ਹੋ।
ਹੋਰ ਸੁਣਾਓ।
ਵਧੀਆ ਹੋਰ ਸ਼ਾਮ ਨੂੰ ਜਾਂਦੇ ਹੋ, ਸੈਰ ਵਗੈਰਾ ਕਰਨ।
ਹਾਂਜੀ ਕਈ ਵਾਰੀ ਟਾਈਮ ਲੱਗ ਜਾਂਦਾ, ਕਈ ਵਾਰੀ ਨਹੀਂ ਟਾਈਮ ਲੱਗਦਾ।
ਹਾਂ।
ਮੈਂ ਇਹ ਵੀ ਦੇਖਿਆ, ਜਿਵੇਂ ਐਕਸ ਵੀ ਦੱਸ ਦੇ ਨੇ। ਮੋਬਾਇਲ ਵਗੈਰਾ ਤੇ ਨਾ ਸੋਸ਼ਲ ਮੀਡੀਆ ਤੇ। ਕਈਆਂ ਦੇ ਚੈਨਲ ਬਣੇ ਹੋਏ ਨੇ ਕੋਈ ਜਿਮ। ਟਰੇਨਰ ਨੇ ਨਾ ਦਿਖਾਉਂਦੇ ਨੇ।
ਦਿਖਾਉਂਦੇ ਆ ਬਹੁਤ ਅੱਛਾ ਦਿਖਾਉਂਦੇ ਐ।
ਹਾਂਜੀ।
ਕਈ ਵਾਰ ਦੇਖ ਕਰਨਾ ਚਾਹੋ, ਤੇ ਅਸੀਂ ਘਰ ਬੈਠ ਕੇ ਬਹੁਤ ਕੁਛ ਕਰ ਸਕਦੇ ਹਾਂ।
ਹਾਂਜੀ, ਡਾਇਟ ਪਲੈਨ ਵੀ ਦੱਸਦੇ ਨੇ।
ਹਾਂਜੀ।
ਹਾ।
ਹੂੰ
ਵਧੀਆ ਚੀਜ਼ਾਂ ਦੀਖਾਂਦੇ ਨੇ।
ਹੋਰ ਦੱਸੋ।
ਬਸ ਵ ਤੁਸੀਂ ਕਿਤੇ ਜਾਦੇ ਹੋ, ਸੈਰ ਕਰਨ।
ਜੀ। ਕੀ ਕਹਿ ਰਹੇ ਹੋ। ਹਾਂਜੀ ਸ਼ਾਮ ਨੂੰ ਬਸ ਪਾਰਕ ਬੇਟੇ ਨੂੰ ਲੈ ਕੇ ਜਾਈਦਾ ਤੇ ਆਪ। ਸੈਰ ਕਰ ਲਈ ਦੀ ਏ, ਉੱਥੇ ਫੇ ਐਕਸਰਸਾਈਜ਼ ਮਸ਼ੀਨਾਂ ਲੱਗੀਆਂ ਹੋਈਆਂ ਨੇ ਥੋੜ੍ਹੀ ਦੇਰ ਉਹ ਕਰ ਲਈ ਦੀ ਏ।
ਚਲੋ ਇਹ ਵੀ ਵਧੀਆ।
ਹਾਂ।
ਹੂ
ਅੱਜ ਮੌਸਮ ਕਿਵੇਂ ਐ ਵੈਦਰ ਕਿਵੇਂ ਆ ਤੁਹਾਡੇ ਧੁੱ ਪੈ ਕੇ।
ਧੁੱਪੇ ਈ ਐ, ਗਰਮੀ ਬੌਤ ਜੈਦਾ ਐ।
ਹੋਰ ਸਹੀ ਕੈ ਰੇ ਔ, ਮੈਂ ਵੀ ਹੁਣੇ ਬਜ਼ਾਰ ਗਈ ਸੀ। ਬਹੌਤ ਗਰਮੀ ਲੱਗ ਰਈ ਸੀ।
ਬੌਤ ਜੈਯਾਦਾ ਗਰਮੀ ਐ, ਗਰਮੀ ਦੇ ਨਾਲ ਨਾ ਫੇਰ ਜਿਵੇਂ ਬੌਤ ਜੈਯਾਦਾ ਰੈਡ ਹੋ ਜਾਂਦਾ ਹੈ।
ਹਾਂ, ਏਹ ਤੇ ਹੈ ਈ। ਚਲੋ ਠੀਕ ਐ, ਸਤਿ ਸ਼੍ਰੀ ਅਕਾਲ ਜੀ, ਫੇਰ ਕਰਾਂਗੀ ਮੈਂ ਕਾੱਲ।
ਠੀਕ ਹੈ ਜੀ।
ਠੀਕ।